ਹਮ
ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ- ਠਾਕ
ਵਧੀਆ, ਵਧੀਆ ਤੁਸੀਂ ਸੁਣਾਓ ਕੀ ਹਾਲ ਆ
ਬਸ ਵਧੀਆ
ਕੀ ਕਰ ਰਹੇ ਸੀਗੇ
ਬਸ ਕੁਛ ਨੀ, ਰੋਟੀ ਖਾ ਕੇ ਵਿਹਲੇ ਹੋਏ ਸੀ
ਹਾਂ ਅਸੀਂ ਹੁਣੇ ਰੋਟੀ ਖਾਧੀ ਅਜੇ ਆਹ ਕਿਵੇਂ ਰਿਹਾ ਤੁਹਾਡਾ ਦਿਨ ਅੱਜ
ਬਸ ਵਧੀਆ ਰਿਹਾ ਗਰਮੀ ਤਾਂ ਪਰੇਸ਼ਾਨ ਹੋ ਗਈਆਂ ਤੇ ਮੈਂ
ਗਰਮੀ ਸਾਡੇ ਤੇ ਬੁਰਾ ਹਾਲ ਹੋਇਆ ਕੱਪੜੇ ਸੀ ਸੀ ਕੇ ਥੱਕੀ ਪਿਆ ਮੈਂ ਤੇ ਸਵੇਰ ਦੀ
ਅੱਛਾ, ਤੁਸੀਂ ਕੱਪੜੇ ਸੀਦੇ ਹੋ
ਹਾਂ, ਸਿਲਾਈ ਦਾ ਕੰਮ ਹੈ ਨਾ
ਹਾਂਜੀ
ਹਾਂ ਬਸ ਆ ਰਿਹਾ ਕੋਈ ਜਾ ਰਿਹਾ ਕੋਈ ਆ ਰਿਹਾ ਕੋਈ ਜਾ ਰਿਹਾ ਮੈਂ ਹੀ ਪੁੱਛਣਾ ਸੀ ਉੱਥੇ ਕੋਈ ਸਲਵਾਂਰਾ ਸਲੂੂਵਾਰਾ ਸੀਉਣ ਵਾਲੀ ਹੈਗੀ
ਸਲਵਾਰਾ ਸੀਨ ਵਾਲੀ
ਹਾਂ ਤਰ ਤਰਪਾਈਆਂ ਕਰੇ, ਸਲਵਾਰਾਂ ਸੀਏ
ਹਾਂ ਕੋਈ ਨੀ ਤਰਪਾਈਆਂ ਦੀ ਮੈਂ ਤੁਹਾਨੂੰ ਦੱਸ ਦਵਾਂਗੀ ਤਰਪਾਈਆਂ ਦੀ ਤਾਂ ਹੈਗੀ ਏ ਸਲਵਾਰਾ ਮੈਂ ਤੁਹਾਨੂੰ ਦੱਸ ਦਵਾਂਗੀ ਪੁੱਛ ਕੇ
ਹਾਂ ਕਿਉਂਕਿ ਅੱਜ ਕੱਲ ਛੁੱਟੀਆਂ ਕਰਕੇ ਨਾ ਬੱਚਿਆਂ ਦੀਆਂ ਪ੍ਰਾਹੁਣੇ ਬੜੇ ਆਏ ਨੇ
ਹਾਂਜੀ- ਹਾਂਜੀ। ਹਾਂਜੀ -ਹਾਂਜੀ ਬਿਲਕੁਲ ਇਹ ਤੇ ਹੁੰਦਾ ਇਹ ਸਭ ਦੇ ਘਰ ਚ ਪਰੇਸ਼ਾਨੀ ਹੈਗੀ ਹੈ ਤੇ ਕੰਮ ਨੀ ਹੋ ਪਾਉਂਦਾ
ਇਹ ਤੇ ਮੈਂ ਕਿਹਾ ਚੱਲ ਬਾਹਰੋਂ ਅੱ ਕੱਟ ਕੁੱਟ ਕੇ ਬਾਹਰ ਦੇ ਦਿੰਦੀ ਆ ਉਹ ਫਿਰ ਜਿਹੜੇ ਹੁਣ ਆਉਣ ਕਰ
ਹਾਂ ਉਹ ਉਹ ਵੀ ਕਹਿੰਦੇ ਨੇ ਮੈਂ ਕਿਹਾ ਜਿੰਨ ਵੀ ਫੋਨ ਕਰਨਾ ਉਹਨੂੰ ਕਹੋ ਘਰ ਆ ਜਾਓ ਕਹਿਣਗੇ ਬਸ ਜੀ ਘਰ ਦੇ ਕੰਮ ਹੀ ਨੀ ਖ਼ਤਮ ਹੁੰਦੇ, ਮੈਂ ਕਿਹਾ ਐ ਛੁੱਟੀਆਂ ਚ ਸਭ ਕੁਛ ਆਈ ਨੇ
ਉਹੀ ਤਾਂ ਬਸ ਜਿਹੜੇ ਪ੍ਰਾਹੁਣੇ ਆ ਜਾਣ ਉਹਨਾਂ ਨੂੰ ਕੋਈ ਕੱਪੜਾ ਲ ਪਤਾ ਦਿਓ ਉਹ ਅਗਲੇ ਕਹਿੰਦੇ ਸੀ ਕੇ ਦਿਓ, ਪਤਾ ਹੈ ਵੀ ਕੰਮ ਹੈਗਾ
ਬਸ ਇਹਨਾਂ ਨੂੰ ਦੱਸੋ ਇਹਨਾਂ ਕਿ ਸਿਲਾਈ ਕਰਦੇ ਆ
ਉਹ ਅਗਲੇ ਆਉਂਦੇ ਹੀ ਤਾਂ ਨੇ ਸਿਲਾਈ ਸਿਤੇ ਸਿਤਾਈ ਲਿਆਵਾਂਗੇ
ਹਾਂਜੀ- ਹਾਂਜੀ ਕਿਉਂਕਿ ਅੱਜ-ਕੱਲ੍ਹ ਨਾ ਬਹੁਤ ਮਹਿੰਗੀ-ਮਹਿੰਗੀ ਹੋ ਰਹੀ ਸਿਲਾਈਆਂ ਬਾਜ਼ਾਰ ਚ
ਮਹਿੰਗੇ ਤਰੇ ਅੱਜ-ਕੱਲ ਪਰ ਬਾਜ਼ਾਰ ਰੈਡੀਮੇਡ ਬੜੇ ਸਸਤੇ ਮਿਲ ਜਾਂਦੇ ਉਹ ਸਗੋਂ ਠੀਕ ਮਿਲਦੇ ਨੇ। ਰੈਡੀਮੇਡ ਲੈ ਲੋ ਬੰਦਾ ਉਹ ਪਾ ਲਵੇ ਬੰਦਾ।
ਹਾਂਜੀ- ਹਾਂਜੀ ਉਹ ਕਹਿੰਦੇ ਨੇ ਜਦੋ ਸਾਡੇ ਘਰ ਦਾ ਬੰਦਾ ਏ ਮੈ ਠੀਕ ਕਰ ਲਗਾ ਜਾਂ ਤਾਂ ਲਏਗਾ ਹੀ ਜਿਆਦਾਤਰ ਤਿਆਰ ਹੀ ਹੁੰਦਾ ਸੋਚਦੇ ਨੇ ਕੋਈ ਲੋਕ ਜਿਆਦਾਤਰ ਲਏਗਾ ਨੀ ਹੈ ਤੇ
ਉਹ ਤਾਂ ਜਨਾਨੀਆਂ ਵੀ ਕਮਰਿਆਂ ਵਾਂਗ ਡਿਜ਼ਾਇਨ ਫੋਨਾ ਤੇ ਦਿਖਾ -ਦਿਖਾ ਕੇ ਇਹ ਬਣਾ ਦੋ ਸਵਾਈ ਦੇਣ ਲੱਗਿਆ ਤੇ ਇਹਨਾਂ ਦੀ ਮਾਂ ਬਣਦੀ ਏ
ਹਾਂਜੀ- ਹਾਂਜੀ ਆ ਹੀ ਏ ਹਾਂਜੀ ਦੇਖੋ ਜਿਹੜਾ ਬੰਦਾ ਸੀਂਦਾ ਉਹਨੂੰ ਕੀ ਦਿੱਕਤ ਪਰੇਸ਼ਾਨੀ ਵੀ ਹੈ ਉਹ ਬੰਦਾ ਕਟਿੰਗ ਵੀ ਕਰੇਗਾ, ਸੀਏਗਾ ਵੀ ਔਰ ਵਿਚਾਰਿਆਂ ਨੂੰ ਤੁਸੀਂ ਪੈਸੇ ਨਹੀਂ ਦੋਗੇ ਉਹ ਤਾਂ ਮਨ ਖ਼ਰਾਬ ਹੋਏਗਾ ਚਲੋ ਉਹ ਤੇਿੰ ਪਤਾੰਨਾ ਕਰ ਹੀ ਰਿਹਾ ਹੈ ਪਰ ਤੁਸੀਂ ਮਾੜਾ ਦੇਈ ਸਕਦੇ ਹੋ
ਓਹੀ ਆਪਣੇ ਵੱਲੋਂ ਤਾਂ ਕਹਿਣਗੇ ਜਰਾ ਜੀ ਲੈਸ ਲਗਾ ਦੀਓ ਇਹ ਜਰਾ ਜੇ ਏਦਾਂ ਕਰ ਦਿਓ। ਇਹ ਜਰਾ-ਜਰਾ ਕਰਦੇ ਨਾ
ਹਾਂਜੀ-ਹਾਂਜੀ ਦੇਖੋ। ਗਰਮੀ ਵੀ ਏ ਪਰੇਸ਼ਾਨ ਵੀ ਹੋਨਾ ਘਰ ਦੇ ਕੰਮ ਵੀ ਕਰਨਾ ਇਹ ਵੀ ਕੰਮ ਕਰਨਾ ਨਾ ਫੇਰ ਉਹ ਮਾੜਾ ਹੋ ਜਾਂਦਾ ਗੁੱਸਾ ਰਹਿ ਜਾਂਦਾ। ਕੋਈ ਨੀ ਮੈਂ ਤਾਨੂੰ ਦੱਸ ਦਾਂਗੀ। ਉਰ ਰੋਟੀ-ਰੁਟੀ-
ਮੈਂ ਕਿਹਾ ਪੁੱਛਾਂ ਕੋਈ ਮੇਰੀ ਹੈਲਪ ਹੋ ਜੇਗੀ ਹੇ ਥੋੜ੍ਹੀ ਜਿਹੀ ਹੋ ਕੋਈ ਸੀਣ-ਸਾਣ ਵਾਲੀ ਹੋਵੇ ਕੱਪੜੇ ਵਿੱਚ
ਹਾਂਜੀ-ਹਾਂਜੀ ਰੋਟੀ-ਰੁਟੀ ਖਾ ਲੀ ਤੁਸੀਂ?
ਹਾਂ ਰੋਟੀ ਤਾਂ ਖਾ ਲਈ ਰੋਟੀ ਖਾ ਲਈ ਵੇਲੇ ਹੋ ਗਏ ਹੁਣ ਸੈਰ ਜਾਵਾਂਗੇ ਥੋੜਾ ਜਿਹਾ ਸਾਰਾ ਦਿਨ ਤਾਂ ਬੈਠ-ਬੈਠ ਕੇ ਉਦਾ ਹੀ ਦਰਦ ਰਹਿੰਦੀ ਹੈ ਤੇ
ਹਾਂਜੀ-ਹਾਂਜੀ। ਸਾਰ ਤੇ ਲੰਮੇ ਪੈਂਨੇ ਹ ਅਸੀ ਤੇ ਚਾਹਏ ਫਰਸ਼ ਤੇ ਪੈ ਜਾਓ ਤੇ ਪਾਵੇ ਪੈ ਜੋ ਗੱਦੇ ਤੇ ਪੂਰੀ ਪਿੱਠ ਗਿੱਲੀ ਹੋ ਜਾਂਦੀ ਏ ਪਸੀਨੇ ਨਾਲ
ਆਹ ਸ਼ੁਕਰ ਰਾਤ ਸੌਖੀ ਏ ਵੀ ਚੱਲ ਏ ਸੀ ਚਲਾ ਲੈਂਨੇ ਹਾਂ ਚੱਜ ਨਾਲ ਸੌ ਜੀ ਦਾ ਗਰਮੀ ਦਾ ਤਾਂ ਬਹੁਤ ਬੁਰਾ ਹਾਲ ਹੈ ਬਈ। ਤੁਹਾਡੇ ਉੱਧਰ ਕਿਵੇਂ ਮੌਸਮ?
ਬਸ ਇੱਥੇ ਵੀ ਗਰਮੀ ਏ ਬੰਦਾ ਵੀ ਕਿੰਨਾ ਏ ਸੀ ਚੱਲਾ ਲੇਗਾ। ਬਿੱਲ ਬਿਜਲੀ ਬਿੱਲ ਦੇ ਫਿਰ ਥੱਪੇ ਵੱਜਣੇ ਨੇ ਘਰ ਚ
ਉਹ ਤਾਂ ਤੀਨ ਮਹੀਨੇ ਵੱਜਣੇ ਹੀ ਵੱਜਣੇ ਕੁਛ ਕਰਲੋ
ਹਾਂਜੀ ਬਸ ਇਹੀ ਏ ਨਾ ਹਾਂ ਕਿਉਂਕਿ ਦੇਖੋ ਇੱਕ ਅੱਗੇ ਮਹਿੰਗਾਈ ਬਹੁਤ ਵੱਧ ਗਈ ਏ ਸਿਲੰਡਰ ਮਹਿੰਗੇ। ਬਿੱਲ ਏਣੇ ਸਬਜ਼ੀਆਂ ਪਾਣੀ ਕੀ ਕਰੇ ਬੰਦਾ ਪਰੇਸ਼ਾਨ ਪਾਣੀ ਦਾ ਬਿੱਲ
ਹਰ ਚੀਜ਼ ਵਿਚ ਅੱਗ ਲੱਗੀ ਹੋਈ ਐ। ਉਹੀ ਤਾਂ ਆਮਦਨੀ ਤੇ ਓਨੀ ਦਿ ਓਨੀ ਏ। ਢਾਈ ਤਿੰਨ ਸੌ ਸੂਟ ਦੀ ਸਵਾਈ ਏ ਤੇ ਉਹ ਢਾਈ ਤਿੰਨ ਸੌ ਈ ਏ। ਉਹ ਜੇ ਸਾਢੇ ਤਿੰਨ ਸੌ ਮੰਗ ਲੋ ਤਾਂ ਭੱਜਦੀ ਸੂਟ ਚੱਕ ਕੇ ਵਾਪਸ-
ਹਾਂ ਚਲੋ ਤੁਸੀਂ ਢਾਈ-ਤਿੰਨ ਸੌ ਕਹਿ ਰਹੇ ਹੋ ਨਾ ਇੱਧਰ ਸਾਡੇ ਪੰਜ ਸੌ ਰੁਪਏ ਸਵਾਈ ਲੈਂਦੇ ਨੇ ਸਿੰਪਲ ਸੂਟ ਦੀ
ਹਾਂ।
ਹਾਂ ਤੇ ਹਜ਼ਾਰ ਰੁਪਏ ਹਾਂ ਲਾਈਨਿੰਗ ਸੂਟ ਦਾ ਹਜ਼ਾਰ ਰੁਪਏ ਆ। ਤੇ ਜਿਹੜੇ ਬਲਾਉਜ ਵਗੈਰਾ ਹੁੰਦੇ ਨੇ ਪੈਡਡ ਉਹਨਾਂ ਦੇ ਬਾਰਾਂ- ਬਾਰਾਂ ਪੰਦਰਾਂ ਸੌ-ਸੌ ਰੁਪਏ ਲੈਂਦੇ ਨੇ
ਅੱਛਾ ਉਹ ਤੇ ਬੜੇ ਮਹਿੰਗੇ ਨੇ ਫੇਰ ਹਣਾ। ਨ ਉੱਥੇ ਇਨੇ ਸਾਡੇ ਤੇ ਲਾਈਨਿੰਗ ਵਾਲੇ ਸੂਟ ਦੇ ਛੇ ਸੌ ਰੁਪਏ ਲੈਂਣੇ ਆ।
ਇੱਥੇ ਤਾ ਬਹੁਤ ਮਹਿੰਗੀ ਸਿਲਾਈ ਏ ਬਹੁਤ ਜ਼ਿਆਦਾ।
ਅੱਛਾ ਉਹ ਫੁੱਲ ਲਾਈਨਿੰਗ ਹੋਣੀ ਨਾ।
ਹਾਂ ਕੋਈ-ਕੋਈ ਫੁੱਲ ਲਾਇੰਨਗ ਲਿਆਂਦਾ ਕੋਈ ਹਾਫ ਵੀ ਵੈਸੇ ਅੱਜ-ਕੱਲ੍ਹ ਹਾੱਫ ਤੇ ਕੋਈ ਲਵਾਉਂਦਾ ਨੀ ਫੁੱਲ ਲਵਾਉਂਦੇ ਸਾਰੇ
ਨਹੀਂ ਹਾਫ ਵੀ ਚੱਲਦੀ ਹੈ ਜਿਹੜੇ ਹੈਵੀ ਸੂਟ ਹੋਣ ਉਹਨਾਂ ਦੇ ਸਿਰਫ ਸ਼ਰਟ ਸ਼ਰਟ ਤੇ ਲੱਗਦੀ ਹੈ। ਸਲਵਾਰਾਂ ਓਦਾਂ ਹੀ ਸਿੱਧੀਆਂ ਜਾਂਦੀਆਂ ਪਰ ਸਲਵਾਰਾਂ ਵੀ ਲੋਕ ਘੱਟ। ਸਵਾਉਂਦੇ ਅੱਜ ਕੱਲ ਪਲਾਜੋ ਪੈਂਟਾਂ ਸੋਟ ਡਰਮ ਹੈ
ਉਹ ਅੱਜ ਕੱਲ ਉਹ ਟਰੈਂਡ ਬੜਾ ਚੱਲ ਗਿਆ ਦੇਖੋ। ਵਿੱਚ ਸਲਵਾਰ ਦਾ
ਫਰਸੀ ਸਲਵਾਰਾਂ ਹਾਂ।
ਉਹ ਵੀ ਕਰਵਾਉਂਦੇ ਨੇ ਕਈ-ਕਈ ਤੇ ਇਸ ਤਰਾਂ ਆਂਦੇ ਨੇ ਸਿਲਕ ਦਾ ਕੱਪੜਾ ਲੈ ਕੇ ਨਾ ਉਹਨਾਂ ਨਾਲ ਸੌਟ ਕੁੜਤੀ ਨਾਲ ਫਰਸ਼ ਸਲਵਾਰਾਂ।
ਸੋਹਣੀਆਂ ਲੱਗਦੀਆਂ ਨੇ ਉਹ
ਹਾਂਜੀ ਸੋਹਣੀ‌ ਤਾਂ ਲੱਗਦੀਆ ਪਰ ਜਿਹੜੀ ਸਲਵਾਰ ਜਿਸ ਹਿਸਾਬ ਨਾਲ ਸਲਵਾਰ ਸੰਭਾਲਣੀ ਮੁਸ਼ਕਿਲ ਕੰਮ ਬੜਾ ਉਹਦੇ ਪਹੁੰਚੇ ਏਡੇ ਵੱਡੇ-ਵੱਡੇ।
ਉਹ ਤਿੰਨ ਸਾਢੇ ਤਿੰਨ ਮੀਟਰ ਦਾ ਸਲਵਾਰ ਬਣੇਗੀ ਉਹ
ਹਾਂ ਇਹ ਤੇ਼਼ਹੈ ਹੀ ਏ।
ਹਾਂ ਕੱਪੜਾ ਵੀ ਜਿਆਦਾ ਲੱਗਦਾ ਉੱਥੇ
ਇੰਚ ਦੇ ਵੱਡੇ ਵੱਡੇ ਪਹੁੰਚੇ।
ਹਾਂ, ਪਲਾਜੋ ਟਾਈਪ। ਦੇਖੋ, ਪਲਾ ਦੂਰੋਂ ਇਦਾਂ ਲੱਗਦਾ ਪਲਾਜੋ ਪਾਇਆ ਹੋਇਆ ਹਏ।
ਹਾਂ ਨਵੇਂ ਨਵੇਂ ਟ੍ਰੈਂਡ ਜਲਦੀ ਰਹਿੰਦੇ ਨੇ।
ਹਾਂ। ਲਾਈਟ ਦਾ ਵੀ ਕੱਟ ਲੱਗਣ ਵਾਲਾ।
ਹੋਰ ਇਹ ਲੱਗਦਾ ਨਾ ਗਰਮੀਆਂ ਚ ਕੱਟ?
ਹਮ ਬਹੁਤ ਲੰਬੇ ਲੰਬੇ ਲੱਗਣ ਲੱਗ ਗਏ ਨਾ ਕੱਟ ਵੀ। ਕਿੰਨੀ, ਕਿੰਨੀ ਵਾਰੀ ਜਾਂਦੀ ਹੈ ਲਾਈਟ ਰਾਤੀ ਸਾਡੇ।
ਹਾਂ, ਬਸ ਪਰੇਸ਼ਾਨ ਤੋਂ ਹਰ ਜਗ੍ਹਾ ਤੋਂ ਹੋ ਜਾਂਦਾ ਬੰਦਾ। ਹਰ ਜਗ੍ਹਾ ਤੋਂ ਇੱਕ ਐਸੀ ਚੀਜ਼ ਨਹੀਂ ਹੈ ਜਿੱਥੇ ਬੰਦਾ ਪਰੇਸ਼ਾਾਨ ਨਹੀਂ ਹੋਏਗਾ।
ਇਸ ਨਾਲੋਂ ਤਾਂ ਵਧੀਆ ਸਰਦੀਆਂ ਹੁੰਦੀਆਂ ਹਨਾ?
ਹਾਂ ਸਭ ਤੋਂ ਸਰਦੀਆਂ ਦੇਖੋ ਸਰਦੀਆਂ ਚ ਕੀ ਹੁੰਦਾ। ਹਾਂ ਰੋਟੀਆਂ ਪਕਾਉਣੀਆਂ ਹੁੰਦੀਆਂ ਨਾ ਸਰਦੀਆਂ ਚਲੋ ਚੁੱਲੇ ਤੇ ਰੋਟੀਆਂ ਪਕਾਉਣੇ ਕੋਈ ਗੱਲ ਨੀ ਹੱਥ ਸੇਕਦੇ।
ਹਾਂ ਉਹੀ ਠੰਡ ਲੱਗੀ ਤਾਂ ਬੰਦਾ ਘਰ ਰਜਾਈ ਦੇ ਉੱਤੇ ਕੰਬਲ ਸੁੱਟ। ਸੂਟ ਲਾਓ ਸੌ ਇੰਤਜ਼ਾਮ ਹੈਗੇ ਅੱਗ ਬਾਲ ਲਓ ਔਰ ਗਰਮੀ ਚ ਤਾਂ ਰੱਬਾ।
ਦੇਖੋ ਜੇਦੇ ਕੋੋਲ ਅਸੀਂ ਦੂਰ ਦੂਰ ਭਜਦੇ ਹਾਂ ਗਰ ਹਨਾ। ਜਿਹਦੇ ਕੋਲੋਂ ਤੇ ਕੋਈ ਆਪਾਂ ਦੂਰ ਦੂਰ ਭੱਜਦੇ ਹਾਂ ਉਹ ਸਰਦੀਆਂ ਲਈ ਕੰਮ ਆਉਂਦੀ ਹੈ।
ਹਾਂ ਉਹੀ ਹਰ ਚੀਜ਼ ਦਾ ਇੱਕ ਟਾਈਮ ਹੁੰਦਾ ਨਾ।
ਔਰ ਗਰਮੀਆਂ ਚ ਇਹੀ ਦੂਰ ਦੂਰ ਲੱਗਦੀ ਹੈ ਔਰ ਸਰਦੀਆਂ ਚ ਇਹ ਹੀ ਬੜੀ ਪਿਆਰੀ ਲੱਦੀ ਹੈ। ਅੱਗ
ਹਾਂ ਇਹ ਹੀ ਸੂਰਜ ਹੁਣ ਦਿਖਦਾ ਖਾਣ ਨੂੰ ਆਉਂਦਾ ਹੈ ਤੇ ਸਰਦੀਆਂ ਨੂੰ ਲੱਭਣਾ ਕੋਨੀ
ਹਾਂ ਸਰਦੀ ਸਰਦੀ ਸੂਰਜ ਦੇਵਤਾ ਬਹਾਰ ਆ ਜਾਂਦੇ ਜੀ ਸੂਰਜ ਦੇਵਤਾ ਜੀ ਬਾਹਰ ਆ ਜਾਓ। ਇਹ ਵੀ ਆਪਣੀ ਮਰਜੀ ਕਰਕੇ ਆਉਂਦੇ ਨੇ ਹਾਂਜੀ ਹਾਂਜੀ। ਹਾਂ ਸੂਰਜ ਦੇਵਤਾ ਵੀ ਹਾਂਜੀ ਹਾਂਜੀ।
ਹਾਂ ਤੁਹਾਡਾ ਉੱਪਰ ਮਕਾਨ ਕੇ ਥੱਲੇ?
ਅਸੀਂ ਜੀ ਉੱਪਰ ਰਹਿੰਦੇ ਹਾਂ।
ਉੱਪਰ ਦੇ ਪੋਸ਼ਣ ਬੜੇ ਤੱਪਦੇ ਨੇ ਹਨਾ?
ਹਾਂਜੀ ਅਸੀਂ ਤੇ ਏ ਸੀ ਲਵਾਏ ਹੋਏ ਨਾ ਅਸੀਂ।
ਹਮ ਨਹੀਂ ਏ ਸੀ ਤੇ ਸਾਡੇ ਵੀ ਲੱਗਿਆ ਹੋਇਆ।
ਹਾਂ, ਤਾਂ ਠੀਕ ਰਹਿੰਦਾ ਖਾਂਣ ਤੇ।
ਔਰ ਮਿਲ ਰਹੇ ਸੀ ਤੁਹਾਡਾ ਸੁਭਾਅ ਬਹੁਤ ਅੱਛਾ ਲੱਗਾ ਮੈਨੂੰ।
ਹਾਂ ਮੈਨੂੰ ਵੀ ਤੁਹਾਡਾ ਸੁਭਾਅ ਬਹੁਤ ਅੱਛਾ ਲੱਗਿਆ ਕਰਦੇ ਰਿਹਾ ਕਰੋ ਫੋਨ ਗੱਲ ਕਰਦੇ ਰਿਹਾ ਕਰੋ।
ਆ ਜਾਓ, ਲਗਾ ਲਓ, ਚੱਕਰ ਘਰ।
ਹਾਂ ਕੋਈ ਨਹੀਂ ਜੀ ਆਵਾਂਗੇ। ਜਿਸ ਤ੍ਹਰਾ ਹੁਣ। ਤੁਸੀਂ ਮੈਨੂੰ ਆਪਣੀ ਪਰੇਛਾਨ। ਦਿੱਤੀ। ਹੈ। ਦੱਸੀਏ ਕਿ ਟੈਮ ਲਗਦਾ। ਹੁਣ ਇਹ ਹਿਸਾਬ ਮੇਰਾ ਮੈਨੂੰ।
ਮੇਰੇ ਤਾਂ ਟੇਲਰ ਦਾ ਕੰਮ ਹੈ। ਤਾਂ ਨਹੀਂ ਲੱਗਦਾ ਤੁਹਾਡਾ ਕੀ ਹੈ।
ਅਸੀਂ ਵੀ ਮਤਲਬ ਚਲੋ। ਆਪਾਂ ਹਣ ਟੀਚਰ ਹਾਂ। ਸਾਡੇ ਚਲੋ ਸਕੂਲ ਹੁਣ ਛੁੱਟੀ ਆਪਾਂ ਦੇ ਆ ਤੇ ਟਾਈਮ ਲੱਗ ਜਾਏਗਾ ਹੁਣ ਅੱਗੇ ਸਾਨੂੰ ਵੀ ਟਾਈਮ ਨਹੀਂ ਲੱਗਣਾ
ਹਾਂ ਫਿਰ ਟਿਊਸ਼ਨਾਂ ਦੇ
ਟਿਊਸ਼ਨ ਦੇ ਬੱਚੇ ਆ ਜਾਂਦੇ ਨੇ। ਉਹ ਤੋਂ ਹੋਰ ਆਪਾਂ ਬਿਜੀ ਘਰ ਦਾ ਕੰਮ ਫਿਰ ਫਿਰ ਤਾਂ ਹੋਰ ਬਿਜੀ ਪੱਕਾ ਹੋ ਜਾਣਾ ਸੀ ਤੇ।
ਹਾਂ ਪਰ ਸਕੂਲਾਂ ਇਨੀਆਂ ਉਹ ਤਨਖਾਹਾਂ ਨਹੀਂ ਹੈਗੀਆਂ ਫੇਰ ਵੀ ਟਿਊਸ਼ਨਾਂ ਨਾਲ ਹਿਸਾਬ। ਸੋਹਣਾ ਬਣ ਜਾਂਦਾ ਹਨਾ।
ਹਾਂਜੀ ਉਹ ਸਕੂਲ ਵਾਲੀ ਪ੍ਰਿੰਸੀਪਲ ਵੀ ਬਸ ਨਖਰੇ ਕਰਦੀ ਏ।
ਆ ਜਿਹਨਾਂ ਨੇ ਕੰਮ ਕਰਾਣੇ ਤਾਂ ਨਖਰੇ ਤਾਂ ਕਰਦੀਆਂ ਹੀ ਨੇ ਮੇਰੀ ਕੁੜੀ ਵੀ ਪੜ੍ਹਾਉਦੀ ਹੈ ਸਕੂਲ਼। ਸਕੂਲ ਉਹਦੇ ਸਕੂਲ ਦੀ ਇੰਨੀ ਤਨਖਾਹ ਨਹੀਂ ਹੈਗੀ ਬਲਕਿ ਟਿਊਸ਼ਨ ਦੇ ਬੱਚੇ ਬੜੇ ਆ ਜਾਂਦੇ ਨੇ ਉਹਦੇ।
ਹਾਂਜੀ ਹਾਂਜੀ।
ਟਿਊਸ਼ਨ ਦੇ ਬੱਚਿਆਂ ਨਾਲ ਉਹਦੀ ਸੋਹਣੀ ਕਵਰਿੰਗ ਹੋ ਜਾਂਦੀ ਹੈ।
ਹਾਂ ਹੁਣ ਇਹ ਦੋ ਤਿੰਨ ਛੁੱਟੀਆਂ ਰਹਿ ਗਈਆਂ ਇਹਦੇ ਵਿੱਚ ਮਾਸਾ ਸਿਰ ਹਲਕਾ ਹੋ ਜਾਏਗਾ ਫੇਰ ਬਾਅਦ ਚ ਫਿਰ ਸਿਰ ਭਾਰਾ ਹੋ ਜਾਣਾ।
ਚੱਲ ਵਧੀਆ, ਹੁਣ ਦੋ ਦਿਨ ਦੇ ਬਾਅਦ ਬਸ ਕੱਲ ਕੱਲ ਦੀ ਛੁੱਟੀ ਰਹਿ ਗਈ। ਮੈਂ। ਸੁਣਿਆ ਛੁੱਟੀਆਂ ਵੱਧ ਗਈਆਂ ਸੱਤ ਤਰੀਕ ਤੱਕ ਹੋ ਗਈਆਂ।
ਹਾਂ। ਦੇਖੋ ਨਿਊਜ਼ ਆਏ ਤੇ ਵ ਸ਼ਾਇਦ ਵਾਜਨ। ਜਿਸ ਹਿਸਾਬ ਦੀ ਗਰਮੀ ਪੈ ਰਹੀ ਹੈ ਉਸ ਹਿਸਾਬ ਨਾਲ ਵਧੇਗੀ। ਹਾਂਜੀ ਹਾਂਜੀ ਆ ਹੀ ਗਈ ਨਿਊਜ਼ ਤੇ।
ਹਾਂ।
ਦੇਖੋ ਜਿਹੜਾ ਬੰਦਾ ਜਮੀਨ ਤੇ ਥੱਲੇ ਲੰਮੇ ਪਿਆ ਦਾ ਉਹ ਜਮੀਨ ਦੇ ਆਪਾਂ ਸ ਕਿੰਨੇ ਦਿਨ ਹੋ ਗਏ ਗੱਦੇ ਤਪਦੇ ਨੇ ਟੈਲੈਂਟ ਤਪਦੀਆਂ ਪਈਆਂ ਨੇ
ਉਹੀ ਤੋਂ ਪਹਿਲੇ ਟਾਈਮ ਵਧੀਆ ਹੁੰਦੇ ਸੀ ਕੋਠੇ ਵਿੱਚ ਤੇ ਸੁੱਟਦੇ ਸੀ ਸਾਰੇ ਸੋ ਜਾਂਦੇ ਸੀਗੇ ਔਰ ਅੱਧੀ ਰਾਤੀ ਚਾਦਰ ਵੀ ਲੈਣੀ ਪੈਂਦੀ ਸੀ ਪਤਾ ਕੀ ਹੁਣ ਨਾ ਕੋਈ ਪੇਡ ਵੇ ਨਾ ਕੋਈ। ਠੰਡ ਕਰ ਰਹੀ ਆਂ ਪੱਖੇ ਸੀ ਪੱਖੇ ਸੀ। ਕੋਈ ਪੇੜ ਨਹੀਂ ਹ ਕੋਈ ਹਰਿਆਲੀ ਨਹੀਂ ਹੈ ਕਿਤੇ।
ਇਹ ਗਲ ਤਾਂ ਹੈ ਹੀ ਹ ਅ। ਅਸੀਂ। ਵੀ ਨਾ ਪੈ ਹਾਂ ਪਹਿਲੇ ਨੀ ਇੰਨੀ ਸੀ ਅਸੀਂ। ਪਹਿ ਪਹਿਲੇ ਪਤਾ ਹੀ ਕਰਦੇ ਸੀ ਉੱਪਰ ਛਾ ਤੇ ਚੜ ਜਾ ਨਾ ਪਾਣੀ ਤਰੋਕ। ਉਹਨਾਂ ਗਿੱਲਾ ਕਰਕੇ ਬਿਸਤਰ ਕਰਕੇ ਰਾਮ ਨਾਲ ਵਧੀਆ ਨਿੰਦਰ ਹੁਣ ਤਾਂ ਸਮਾਂ ਨਹੀਂ ਆਉਂਦਾ। ਕਿੱਥੇ ਲੰਮੇ ਪਈਏ ਗੱਦੇ ਉਹ ਤਪਦੇ ਸੋਫੇ ਉਹ ਤਪਦੇ ਟੈਲਾਂ ਉਹ ਤਪਦੀਆਂ। ਜਗਹਾ ਹੀ ਹੈ ਨਹੀਂ ਲੰਮੇ ਪੈਣ ਦੀ। ਪੱਖੇ। ਉਹ ਗਰਮ ਮਾਰਦੇ ਨੇ। ਬੰਦਾ ਜਾਏ ਤਾਂ ਜਾ ਕਿੱਥੇ ਬੰਦੇ ਪਤਾ ਸਾਨੂੰ ਤਾਂ ਗਰਮੀ ਤੇ। ਕੋਈ ਐਸੀ ਚੀਜ਼ ਮਿਲ ਜਾ ਨਾ ਜਿਸ ਬੰਦਾ ਬਸ ਮਜ਼ੇ ਨਾਲ ਨਿੰਦਰ ਸੌ ਜੇ।
ਮੈਂ ਆਪ ਥੱਲੇ ਲੰਮੇ ਪਈ ਸੀਗੀ। ਕਿਥੇ ਵੀ ਨਹੀਂ ਆ ਰਹੀ ਉਹ ਵੀ ਜੇ ਲਾਈਟ ਨੇ ਕਿਰਪਾ ਕੀਤੀ।
ਲਾਈਟ ਤੇ ਚਲੋ ਕਿਰਪਾ ਕਰੇ ਹੀ ਕਰੇਗੀ ਉਹ ਜ ਬਿਜਲੀ ਦੇ ਧੱਪੇ ਲੱਗਣੇ ਨਾ। ਉਹਨਾਂ ਨੇ ਕੰਮ ਖਰਾਬ ਕਰ ਦੇਣਾ।
ਆਦਮੀ ਤਾਂ ਸ਼ੁਕਰ ਕਰਦੇ ਨੇ ਕੀ ਲਾਈਟ ਗਈ। ਜਨਮੀਟਰ
ਹਾਂ ਹਾਂ ਦੇਖੋ ਜੀ ਆਦਮੀ ਨੂੰ ਟੈਨਸ਼ਨ ਤਾਂ ਹੈ ਹੀ ਹੈ ਹੀ ਹੈ ਕਿਉਂਕਿ ਉਹ ਉਹਨੇ ਬਿੱਲ ਭਰਨੇ ਹੁੰਦੇ ਨੇ ਜਨਾਨੀਆਂ ਨੂੰ ਚਲੋ। ਉਹ ਤੋਂ ਘੱਟ ਜਨਾਨੇ ਚੂਲੇ ਸੇਕ ਦੀਆਂ। ਘਰ ਵਾਲੇ ਬਾਹਰ ਸਿੱਕਦੇ ਨੇ ਧੁੱਪ ਵਿੱਚ।
ਚਲੋ ਆਓ ਲਗਾਓ ਚੱਕਰ ਕਦੀ ਹੈਂ।
ਹਾਂ ਆਵਾਂਗੇ ਤੁਸੀਂ ਵੀ ਆਣਾ।
ਹਾਂ ਮੈਂ ਵੀ ਆਵਾਂਗੀ ਹੋਰ ਬੱਚੇ ਸੋ ਗਏ ਨੇ।
ਬਸ ਜੀ ਸੌਣ ਲੱਗੇ ਹੁਣ ਅਸੀ
ਅੱਛਾ ਅਸੀਂ ਤਾਂ ਹਾਲੇ ਥੋੜੀ ਸੈਰ ਤੇ ਜਾਵਾਂਗੇ
ਹਾਂਜੀ ਹਾਂਜੀ ਕੋਈ ਨੀ ਘੁੰਮਣ ਫਿਰਨ ਸੈਰ ਕਰਨ ਨਾਲ ਰੋਟੀ ਪਚ ਜਾਂਦੀ ਹੈ
ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ